ਹੈਲੋ।
ਹੈਲੋ, ਹਾਂਜੀ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
ਹੋਰ ਸੁਣਾਓ ਠੀਕ ਹੋ ਵਧੀਆ ਠੀਕ।
ਹਾਂਜੀ ਹਾਂਜੀ ਠੀਕ ਹਾਂਜੀ ਠੀਕ ਹੈ ਮੈਂ ਤੁਹਾਡੇ ਨਾਲ ਮੋਬਾਈਲ ਕੁਛ ਨਹੀਂ ਬਸ ਵਹਲੇ ਮੈਂ ਤੁਹਾਡੇ ਨਾਲ ਮੋਬਾਇਲ ਵਿਸ਼ੇ 'ਤੇ ਗੱਲ ਕਰਨਾ ਚਾਹੁੰਦੀ ਹਾਂ।
ਹਾਂਜੀ ਮੈਮ
ਅੱਜ ਦੇ ਸਮੇਂ ਦੇ ਵਿੱਚ ਮੋਬਾਇਲ ਹਰ ਇੱਕ ਵਿਅਕਤੀ ਕੋਲ ਮੋਬਾਇਲ ਹੈ ਤੇ ਮੋਬਾਇਲ ਜ਼ਿੰਦਗੀ ਚ ਬਹੁਤ ਹੀ ਮਹੱਤਵਪੂਰਨ ਹਿੱਸਾ ਬਣ ਗਿਆ ਹੈ ਇਸ ਦੀ ਮਦਦ ਨਾਲ ਅਸੀਂ ਅਸੀਂ ਦੁਨੀਆ ਦੇ ਕਿਸੇ ਕੋਨੇ ਵਿੱਚ ਬੈਠੇ ਵਿਅਕਤੀ ਨਾਲ ਕੁਝ ਸਕਿੰਟਾਂ 'ਚ ਗੱਲ ਕਰ ਸਕਦੇ ਹਾਂ ਵਿਦਿਆਰਥੀ ਔਨਲਾਈਨ ਪੜ੍ਹਾਈ ਕਰ ਸਕਦੇ ਨੇ, ਅਧਿਆਪਕ ਪਾਠ ਪੜ੍ਹਾਉਂਦੇ ਨੇ। ਔਰ ਡਾਕਟਰ ਮਰੀਜ਼ਾਂ ਨਾਲ ਸੰਪਰਕ ਕਰਦੇ ਨੇ ਤੇ। ਵਪਾਰੀਆਂ ਦੇ ਕੰਮ ਵੀ ਬਹੁਤ ਜ਼ਿਆਦਾ ਆਸਾਨ ਆਸਾਨ ਹੋ ਗਏ ਹੋਏ ਆ ਮੋਬਾਇਲ ਤੇ
ਹਾਂਜੀ ਹਾਂਜੀ
ਹੈ। ਜੀ ਮੋਬਾਇਲ ਦੇ ਫ਼ਾਇਦੇ ਵੀ ਸਾਨੂੰ ਇਹ ਐ, ਕਿ ਇਸ ਨਾਲ ਅਸੀਂ ਗਿਆਨ ਪ੍ਰਾਪਤ ਕਰ ਸਕਦੇ ਹਾਂ। ਖ਼ਬਰਾਂ ਪੜ੍ਹ ਸਕਦੇ ਹਾਂ ਵੀਡੀਓ ਕਾਲ ਕਰ ਸਕਦੇ ਆਂ, ਕਿਸੇ ਨਾਲ ਔਨਲਾਈਨ ਬੈਂਕਿੰਗ ਕਰ ਸਕਦੇ ਆਂ। ਜਿਵੇਂ ਕੋ ਕੋਈ ਸਾਨੂੰ ਐਮਰਜੈਂਸੀ ਹੋਵੇ, ਉਦੋਂ ਕਿਸੇ ਕੋਲ ਮਦਦ ਮੰਗ ਸਕਦੇ ਹਾਂ।
ਹਾਂਜੀ -ਹਾਂਜੀ।
ਹਾਂਜੀ। ਅਤੇ ਜਿਹੜੇ ਬੱਚੇ ਪੜ੍ਹਦੇ ਆ, ਉਹਨਾਂ ਵਾਸਤੇ ਤਾਂ ਇੱਕ ਬਹੁਤ ਵਧੀਆ ਸਾਧਨ ਆ।
ਹਾਂਜੀ ਬੱਚਿਆਂ ਦੀਆਂ ਪੜ੍ਹਾਈਆਂ ਵੀ ਅੱਜ ਕੱਲ੍ਹ ਤੁਹਾਨੂੰ ਪਤਾ ਈ ਐ ਔਨਲਾਈਨ ਈ ਐ ਜਿੱਦਾਂ ਹਾਂ, ਬੱਚਿਆਂ ਦੀ ਪੜ੍ਹਾਈਆਂ ਵੀ ਔਨਲਾਈਨ ਆ ਸਕੂਲ ਦਾ ਵਰਕ ਹੋ ਗਿਆ। ਲਗਾ ਲੋ ਜਾਂ ਕੁੱਛ ਵੀ ਲਗਾ ਲੋ ਅੰਪਾਇਟਮੇਂਟ ਵਗੈਰਾ ਬੁੱਕ ਕਰਨੀ ਤਾਂ ਵੀ ਫੋਨ
ਪਰ ਮੋਬਾਇਲ ਦੇ ਕੁਛ ਨੁਕਸਾਨ ਵੀ ਐ, ਨਾ ਜਿੱਦਾਂ ਜ਼ਿਆਦਾ ਮੋਬਾਇਲ ਦੇਖਣ ਨਾਲ ਅੱਖਾਂ ਦੀ ਰੋਸ਼ਨੀ। ਖਰਾਬ ਹੁੰਦੀ ਆ ਨੀਂਦ ਘੱਟ ਆਉਂਦੀ ਆ। ਬੱਚਿਆਂ ਦਾ ਜਿੱਦਾਂ ਕਿ ਪੜ੍ਹਾਈ ਵਿੱਚ ਧਿਆਨ ਨਹੀਂ ਲੱਗਦਾ। ਕਈ ਲੋਕ ਸੋਸ਼ਲ ਮੀਡੀਆ ਅਤੇ ਖੇਡਾਂ ਖੇਡਣ ਦੇ ਆਦੀ ਹੋ ਜਾਂਦੇ ਆ
ਹਾਂਜੀ ਹਾਂਜੀ
ਹੈ ਨਾ ਜੀ ਮੋਬਾਇਲ ਜਿੱਦਾਂ ਆਪਾਂ ਮੋਬਾਈਲ ਚਲਾਉਂਦੇ ਸਮੇਂ ਸ਼ੜਕ ਪਾਰ ਕਰਦੇ ਆਂ ਕਿਸੇ ਟਾਈਮ ਕੋਈ ਵਾਹਨ ਚਲਾਉਂਦਾ ਆ, ਮੋਟਰਸਾਈਕਲ ਜਾਂ ਗੱਡੀਆਂ।
ਹਾਂਜੀ ਹਾਂਜੀ
ਉਦੋਂ ਵੀ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ। ਮੋਬਾਇਲ ਦਾ ਕਰਕੇ
ਹਾਂਜੀ ਹਾਂਜੀ ਪਰ ਦੇਖਦੇ ਹੀ ਨਾ ਪਰ ਸੁਣਦੇ ਨੀ ਨਾ ਸਾਰੀ ਜਗ੍ਹਾ ਤੇ ਲਿਖਿਆ ਹੁੰਦਾ ਮੋਬਾਇਲ ਬੰਦ ਰੱਖੋ। ਖੋ ਮੋਬਾਈਲ ਤੇ ਗੱਲ ਨਾ ਕਰੋ। ਪੁਲਿਸ ਵਾਲੇ ਵੀ ਰਾਹ ਰੋਕਦੇ ਕਾਫ਼ੀ ਰੋਕਦੇ ਕਹਿੰਦੇ ਆ। ਪਰ ਦੁਨੀਆਂ ਤੁਹਾਨੂੰ ਪਤਾ ਈ ਐ। ਪਬਲਿਕ ਮੰਨਦੀ ਨੀ,
ਹਾਂਜੀ -ਹਾਂਜੀ, ਮੋਬਾਇਲ ਦੀ ਵਰਤੋਂ ਤਾਂ ਸਾਨੂੰ ਬਹੁਤ ਸੋਚ- ਸਮਝ ਕੇ। ਕੇ ਕਰਨੀ ਚਾਈਦੀ ਆ। ਜਿਵੇਂ ਜੇਕਰ ਸਾਨੂੰ ਅਹੀਂ ਪੜ੍ਹਾਈ ਕਰਨੀ ਐ, ਤਾਂ ਹੀ ਮੋਬਾਇਲ ਵਰਤਣਾ ਚਾਈਦਾ ਵਾ। ਜਾਂ ਕੋਈ ਬਹੁਤ ਜ਼ਿਆਦਾ ਜ਼ਰੂਰੀ ਕੰਮ ਆ ਫੇਰ।
ਹਾਂਜੀ-ਹਾਂਜੀ।
ਆਏ ਪਰ ਲੋਕ ਲੋਕ ਲੋਕਾਂ ਦੀ ਆਦਤ ਇਹ ਬਣ ਚੁੱਕੀ ਐ ਕਿ ਬਸ ਆਪਣਾ, ਸਮਾਂ ਬਰਬਾਦ ਕਰਦੇ ਰਹਿੰਦੇ ਆ।
ਬਸ-ਬਸ ਹਾਂਜੀ, ਇੱਕ-ਅਧੀ ਰੀਲ ਦੇਖਣ ਬੈਠ ਜੋ ਤੇ ਘੰਟਾ, ਡੇਢ ਘੰਟਾ ਓਦਾਂ ਈ ਲੱਗ ਜਾਂਦਾ ਐ। ਇੰਸਟਾ ਵਗੈਰਾ ਚਲਾ ਲੋ, ਤੇ ਬਸ ਇੰਸਟਾ ਤੇ ਥੋੜਾ ਜਿਹਾ ਬਸ ਦੇਖਲੋ, ਉਹ ਫੇਰ ਦਿਲ ਕਰਦਾ ਇਹ ਵੀ ਵੀਡੀਓ ਦੇਖ ਲਈਏ ਉਹ ਵੀਡੀਓ ਦੇਖ ਲਈਏ, ਫ਼ਿਰ ਚੱਲਦਾ ਰਹਿੰਦਾ ਘੰਟਾ-ਘੰਟਾ, ਅੱਧਾ-ਅੱਧਾ ਘੰਟਾ ਪਤਾ ਨੀ ਲਗਦਾ, ਟਾਈਮ ਕਿੱਥੇ ਗਿਆ ਤੇ ਕਿੱਥੇ ਨ‌ਈ।
ਟਾਈਮ ਖਰਾਬ ਕਰਦੇ ਰਹਿੰਦੇ ਆ।
ਹਾਂਜੀ-ਹਾਂਜੀ, ਟਾਈਮ ਦੀ ਵੇਸਟਿਜ ਹੁੰਦੀ ਬਹੁਤ। ਹੂੰ ਪਰ ਸਮਝਦੇ ਨੀ ਬੱਚੇ ਵੀ ਨੀ ਸਮਝਦੇ ਨਾ ਇਸ ਗੱਲ ਨੂੰ।
ਹਾਂਜੀ ਬੱਚਿਆਂ ਨੂੰ ਇਹ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਖੇਡਾਂ ਖੇਡਣੀਆਂ ਚਾਹੀਦੀਆਂ ਵਾਂ ਜ਼ਿਆਦਾ ਕਿਤਾਬਾਂ ਪੜ੍ਹਨੀਆਂ ਚਾਈਦੀਆਂ ਪਰ, ਅੱਜ ਕੱਲ੍ਹ ਬੱਚੇ ਮੰਨਦੇ ਨ‌ੀ ਕਿਸੇ ਦੀ ਗੱਲ।
ਬੱਚੇ ਵੀ ਕੀ ਕਰ ਲੈਣ। ਹਾਂਜੀ, ਇਹ ਤਾਂ ਹੈ ਈ ਆ, ਬੱਚੇ ਕ‌ਊਗੇ ਸਕੂਲ ਦਾ ਕੰਮ ਕਰਨਾ ਮੰਮਾ ਫੋਨ ਦੇ ਦੋ। ਦੇ ਦਿੰਦੇ ਆ, ਮੁੜਕੇ ਦੇ ਤਾਂ ਦਿੰਦੇ ਆ। ਪਰ ਜਦੋਂ ਦੇਖੋ ਤੇ ਬਸ ਥੋੜ੍ਹਾ ਜਿਹਾ ਕੰਮ ਕਰਕੇ, ਕਰ ਲਿਆ ਕੰਮ ਹਾਂਜੀ, ਕਰ ਲਿਆ ਉਹ ਬਸ ਮੇਰਾ ਮੈਸੇਜ ਆਇਆ ਸੀ ਮੈਂ ਮੈਸੇਜ ਚੈੱਕ ਕਰਦਾ ਪਇਆ ਸੀ ਦੇਖਦੇ-ਦੇਖਦੇ ਬਸ ਫੇਰ ਮੋਬਾਈਲ 'ਚ ਲੱਗ ਜਾਂਦੇ ਆ।
ਹਾਂਜੀ-ਹਾਂਜੀ, ਜਿੱਦਾਂ ਸਾਨੂੰ ਆਪਣੇ ਪਰਵਾਰ ਨਾਲ ਜ਼ਿਆਦਾ ਸਮਾਂ ਬਿਤਾਉਣਾ ਚਾਈਦਾ ਵਾ। ਪਰ ਲੋਕੀ ਮੋਬਾਇਲਾਂ ਵਿੱਚ ਲੱਗੇ ਰਹਿੰਦੇ ਐ।
ਬਸ-ਬਸ ਹਾਂਜੀ ਏਦਾਂ ਈ ਹੁੰਦਾ ਖਾਣਾ ਟੇਬਲਾਂ ਤੇ ਪਿਆ ਰਹਿੰਦਾ ਵਾ, ਬਸ ਮੋਬਾਇਲ ਦੇ ਵਿੱਚ ਲੱਗੇ ਹੁੰਦੇ ਆ ਸਾਰੇ ਆਪ
ਹਾਂਜੀ, ਖਾਣਾ ਤੇ ਬੱਚੇ ਮੋਬਾਇਲ ਤੋਂ ਬਿਨਾਂ ਤੇ ਖਾਣਾ ਵੀ ਨੀ ਖਾਂਦੇ। ਹਾਂਜੀ, ਉਹ ਤਾ ਕਹਿੰਦੇ ਆ ਕਿ ਸਾਨੂੰ ਪਹਿਲਾਂ ਮੋਬਾਇਲ ਦ‌ਉ।
ਪਹਿਲਾ ਮੋਬਾਇਲ ਦੇਦੋ ਹਾਂਜੀ ਹਾਂ, ਜਾ ਕੋੋ ਟੀ ਵੀ ਲਗਾ ਦੋ ਪਹਿਲੇ ਟੀ ਵੀ ਤੋਂ, ਬਿਨਾ ਖਾਣਾ ਨੀ ਖਾ ਹੁੰਦਾ। ਬਟ ਡਾਕਟਰ ਮਨਾ ਕਰ ਤੇ ਇਹ ਡਾਕਟਰ ਕਹਿੰਦੇ ਨ‌ਈਂ ਮੋਬਾਇਲ, ਖਾਣਾ ਖਾਣ ਲੱਗੇ ਨਾ ਮੋਬਾਇਲ, ਨਾ ਟੀ ਵੀ ਕੁਛ ਯੂਜ ਕਰਨਾ ਚਾਈਦਾ। ਪਰ ਬੱਚੇ ਹੱਟਦੇ ਈ ਨੀ ਐ, ਬੱਚੇ ਅੰਦਰ ਨਿਵਾਲਾ ਈ ਨੀ ਲੰਘਦਾ।
ਕਰਦੇ ਆ ਮੋਬਾਇਲ ਦਾ ਕਰਕੇ ਬੱਚੇ। ਹਾਂਜੀ। ਮੋਬਾਇਲ ਦੇ ਫ਼ਾਇਦੇ ਵੀ ਬੜੇ ਆ ਤੇ ਨੁਕਸਾਨ ਵੀ। ਤੁਹਾਨੂੰ ਪਤਾ ਬਹੁਤ ਜ਼ਿਆਦਾ ਹੈਗੇ ਆ। ਜਿੱਦਾਂ ਅੱਖਾਂ ਦੀ ਵੀ ਰੌਸ਼ਨੀ ਖ਼ਰਾਬ ਆ। ਖਾਂਦੇ ਬਹੁ ਜ਼ਾਦਾ ਸੀ। ਰਹਿੰਦਾ ਮੋਬਾਇਲ।
ਬਹੁਤ ਆ, ਛੋਟੇ-ਛੋਟੇ ਬੱਚੇ ਆ ਕਿੰਨੇ ਨੰਬਰ ਦੀਆਂ ਵੱਡ ਵੱਡੇ-ਵੱਡੇ ਨੰਬਰ ਦੀਆਂ ਐਨਕਾਂ ਲੱਗੀਆ ਹੋਈਆ, ਵੇਖ ਕੇ ਹੈਰਾਨ ਹੁੰਦੇ ਉਹਨਾਂ ਵੱਲ, ਹੂੰ।
ਫੇਰ ਨੀਂਦ ਨੀ ਆਉਂਦੀ ਰਾਤ ਨੂੰ, ਉਹ ਕਹਿੰਦੇ ਬਸ ਅਸੀਂ ਮੋਬਾਈਲ ਦੇਖਣਾ ਸਾਨੂੰ ਨੀਂਦ ਨੀ ਆਉਂਦੀ।
ਹਾਂ ਕਹਿੰਦੇ ਮੁੰਬਾਈ ਟਾਈਮ ਵੀ ਨੀ ਦੇਖਦੇ, ਫੇਰ ਬਾਰਾਂ ਵਜ ਗਏ ਇੱਕ ਵਜ ਗਿਆ ਡੇਢ ਵਜ ਗਿਆ ਜਦੋਂ ਜਾ ਖੁਲਦੀ ਐ ਤੇ ਉਦੋਂ ਬਸ ਉੱਠ ਕੇ ਮੋਬਾਈਲ ਪੈਂਲ੍ਹੇ। ਹਾਂਜੀ-ਹਾਂਜੀ, ਮੋਬਾਈਲ ਕਰਕੇ ਈ ਬਸ
ਹਾਂਜੀ-ਹਾਂਜੀ ਮੋਬਾਈਲਾਂ ਦਾ ਤੇ ਬਹੁਤ ਹੋਇਆ ਪਿਆ ਵਾ।
ਹੋਰ ਕੀ ਮੋਬਾਇਲਾਂ ਦੇ ਚਲੋ ਫਾਇਦੇ ਵੀ ਏ ਨੁਕਸਾਨ ਵੀ ਏ। ਇਹ ਬਣਿਆ ਵੀ ਚਲੋ ਕੋਈ ਦੂਰ ਵਿਦੇਸ਼ 'ਚ ਬੈਠਾ ਚਲੋ ਗੱਲ ਕਰਲੋ ਫੀਲ ਨੀ ਹੁੰਦਾ, ਫਿਰ ਚਲੋ ਕੋਈ ਦੂਰ ਬੈਠੀ ਆ ਜਾਂ ਕਿੱਦਾਂ। ਜਿਹੜਾ ਫੈਮਿਲੀ 'ਚ ਮੈਂਬਰ ਕੋਈ ਬਾਹਰ ਗਿਆ ਜਾ
ਹਾਂਜੀ-ਹਾਂਜੀ ਸਕੂਲ ਵਾਲਿਆਂ ਨੇ ਵੀ ਅੱਜ-ਕੱਲ੍ਹ ਔਨਲਾਈਨ ਪੜ੍ਹਾਈਆਂ ਕਰਤੀਆਂ ਨਾ। ਜਿੱਦਾਂ, ਕੀ ਬਸ ਮੋਬਾਇਲ ਵਿੱਚ ਪੜ੍ਹਾਈਆਂ ਕਰ ਦਿੰਦੇ। ਆਪ ਘੱਟ ਪੜ੍ਹਾਉਂਦੇ ਆ ਬੱਚਿਆਂ ਨੂੰ, ਪੀ ਔਨਲਾਈਨ ਕਲਾਸਾਂ ਲਾਓ।
ਹਾਂਜੀ-ਹਾਂਜੀ, ਉਹ ਬਸ ਦੱਸ ਦਿੰਦੇ ਆ ਲੈਸਨ ਵਿੱਚੋਂ ਆ ਕੋਸਟਨ ਲੱਭ ਕੇ ਕਰ ਲੋ।
ਹਾਂਜੀ ਤੇ ਬੱਚਿਆਂ ਨੂੰ ਓਨੀ ਸਮਝ ਨੀ ਲੱਗਦੀ ਹੈਗੀ ਕਿ ਮੋਬਾਇਲ, ਓਨਲੈਨ ਬਸ ਕਲਾਸਾਂ ਲਾਉਂਦੇ ਰਹਿੰਦੇ ਆਂ।
ਹਾਂਜੀ-ਹਾਂਜੀ।
ਹਾਂਜੀ, ਪਰ ਇਹ ਐ ਕਿ ਬੱਚਿਆਂ ਦਾ ਸਮਾਂ ਈ ਬਰਬਾਦ ਹੁੰਦਾ ਮੋਬਾਇਲ ਜਦੋਂ ਫੜ੍ਹਦੇ ਆ।
ਹੂੰ-ਹੂੰ, ਹਾਂਜੀ ਇਹ ਤਾਂ ਹੈ ਈ ਐ। ਉਹ ਬੱਚੇ ਸਮਝਦੇ ਨੀ ਨਾ ਹੈਗੇ। ਹੂੰ, ਖੇਡਣ ਬਾਹਰ ਤਾਂ ਨਿਕਲ਼ਦੇ ਨੀ ਨ‌ਈਂ ਬਸ। ਬਾਹਰ ਤੇ ਨਿਕਲਦੇ ਨੀ ਬਾਹਰ ਗਰਮੀ ਐ ਗਰਮੀ ਬਸ ਘਰ ਫੋਨ ਦੇ ਦੋ ਫੋਨ ਤੇ ਦੋ-ਦੋ, ਤਿੰਨ-ਤਿੰਨ ਘੰਟੇ ਬੈਠੇ ਬੈਠੇ ਰਹਿਣਗੇ ਦੇਖ ਕੇ ਆਪਣੇ ਆਪ ਨੂੰ ਇਰੀਟੇਸ਼ਨ ਹੁੰਦੀ ਹਾਏ ਕਿੰਨੀ ਦੇਰ ਦੇ ਬੈਠੇ ਇੱਕ ਘੰਟਾ ਹੋ ਗਿਆ ਦੋ
ਬੱਚਿਆਂ ਨੂੰ ਜਦੋਂ ਵੇਖੋ ਤੇ ਇਹਨਾਂ ਦੀਆਂ ਅੱਖਾਂ ਲਾਲ ਹੋਈਆਂ ਹੁੰਦੀਆਂ ਮੋਬਾਇਲ ਵੇਖ-ਵੇਖ ਕੇ। ਫਿਰ ਇਹਨਾਂ ਨੂੰ ਦਬਕੇ ਮਾਰੀ ਦੇ ਆ, ਫਿਰ ਵੀ ਨ‌ੀ ਮੋਬਾਇਲ ਤੇ ਛੱਡਦੇ ਨੀ ਫਿਰ ਵੀ।
ਨ ਈ ਛੱਡਦੇ ਬਿਲਕੁਲ ਨੀ ਛੱਡਦੇ, ਮੋਬਾਈਲ ਮੋਬਾਈਲ ਤੇ ਜਾਵਾ ਨਾ ਖਾਣਾ ਮਿਲੇ ਚਾਹੇ ਨਾ ਮਿਲੇ ਰੋਟੀ ਖਾਣ ਤੇ ਨਾ ਕਰ ਮੋਬਾਇਲ ਤੇ ਜ਼ਰੂਰ
ਆਹੋ ਸਵੇਰੇ ਉੱਠਦਿਆਂ ਹੀ ਕਹਿੰਦੇ ਸਾਨੂੰ ਪਹਿਲਾਂ ਮੋਬਾਇਲ ਦੇ ਦੋ। ਮੋਬਾਈਲ ਦੇ ਓ, ਉੱਠ ਕੇ ਚਾਹ ਵੀ ਫੇਰ ਪੀਣੀ ਅਸੀਂ।
ਹਾਂਜੀ, ਇਹ ਵੀ ਕਰਦੇ ਆ ਮੇਰਾ ਫੋਨ ਇੱਥੇ ਪਿਆ ਸੀ ਚਾਰਜ ਕਰਤਾ ਤੁਸੀਂ, ਮੇਰਾ ਫੋਨ ਪਿਆ ਸੀ ਚਾਰਜ ਕਰਤਾ ਮੈਂ ਸੋ ਗਿਆ ਸੀ ਤੁਹਾਨੂੰ ਕਿਹਾ ਸੀ ਮੇਰਾ ਫ ਫੋਨ ਚਾਰਜ ਲਗਾਗੇ ਲਗਾ ਤਾ ਸੀ ਤੁਸੀਂ ਏਦਾਂ ਕਰਦੇ ਹੋ।
ਫੋਨ ਚਾਹੀਦਾ ਰਾਤ ਨੂੰ ਸੋਣ ਤੋਂ ਪਹਿਲਾਂ ਵੀ ਇਹਨਾਂ ਨੂੰ।
ਹੋਣ ਲੱਗਿਆ ਜੀ ਹਾਂ ਜੇ ਕੋ ਨਾ ਸੋਜਾ ਕਹਿਉਗੀ ਨੀਂਦ ਨੀ ਆਂਦੀ ਫੋਨ ਕੋਈ ਨਾ ਮੰਮਾ ਫੋਨ ਦੇ ਦਿਉ ਫੋਨ ਦੇਖਦੇ-ਦੇਖਦੇ ਨੀਂਦ ਆ ਜਾਣੀ ਆ। ਕੋਈ ਨੀ ਸੋ ਜਾਣਾ ਮੈਂ ਬਸ। ਜਦੋਂ ਦੇਖੋ ਫੇਰ ਉਦੋਂ ਫੋਨ ਚੱਲਦੇ ਹੁੰਦੇ ਆ ਗਿਆਰਾਂ ਜਦ ਦੇ ਬਾਰਾਂ ਵੱਜ ਜਾਂਦੇ ਆ ਫੋਨ ਤੇ ਚੱਲਦੇ ਹੀ ਰਹਿੰਦੇ ਆ।
ਜ਼ਾਦਾ ਮੋਬਾਇਲ ਵਰਤਦੇ ਆ ਬੱਚੇ ਤੇ, ਬਾਕੀ ਇਹ ਵਾ ਕੁਛ ਚੀਜ਼ਾਂ ਦੇ ਫਾਇਦੇ ਇੱਦਾਂ ਵਾ ਜਿੱਦਾਂ ਚਲੋ ਡੋਕਟਰਾਂ ਨੇ ਮਰੀਜ਼ ਆਪਾਂ ਮਰੀਜ਼ਾਂ ਨੇ ਡੋਕਟਰਾਂ ਨਾਲ ਸੰਪਰਕ ਕਰਨਾ ਹੋਵੇ ਤੇ ਇੱਕ ਚਲੋ ਫਾਇਦਾ ਵਾ ਕੋਈ-ਕੋਈ ਬਹੁਤ ਜ਼ਿਆਦਾ ਜ਼ਰੂਰੀ ਕੰਮ ਹੋਵੇ, ਕਿਸੇ ਵੀ ਤਰੀਕੇ ਦਾ।
ਹਾਂਜੀ ਕੋਈੰ ਅਪਮੈਂਟ ਵਗੈਰਾ ਬੁੱਕ ਕਰਨੀ ਆ ਕੁਛ ਕਰਨਾ ਵਾ ਹਾਂਜੀ। ਓਹ ਦਾ ਤਾਂ ਬੰਦਾ ਚਲੋ ਯੂਜ ਕਰ ਰਿਆ ਓਹ ਤਾਂ ਸਈ ਯੂਜ ਆ, ਪਰ ਅੱਜ ਦਾ ਟਾਈਮ ਫੋਨ ਘੰਟਾ-ਘੰਟਾ ਫਿਲਮ ਦੇਖਲੀਆਂ ਮੂਵੀਜ਼ ਦੇਖਲੀਆਂ। ਰੇਲਾਂ ਸਕਰੀਨ ਸ਼ੋਟ ਵਗੈਰਾ ਸਾਰੇ ਮਤਲਬ ਕਰਨੇ ਜਾਂ ਦੇਖਣੇ ਓ ਔਖਾ ਲੱਗਦਾ ਨਾ ਫੇਰ ਬੱਚੇ ਹਟਦੇ ਵੀ ਹੈ ਦੇਖਦੇ ਹੀ ਏਹੀ ਐ।
ਕਰਕੇ ਤੇ ਸਾਰਾ ਪਰਿਵਾਰ ਵੀ ਨੀ ਇਕੱਠਾ ਬੈਠਦਾ ਜਦੋਂ ਸਾਰੇ ਇਕੱਠੇ ਬਹਿਣੇ ਆ ਤੇ ਉਹ ਬਸ ਓਹ ਆਪਣਾ ਫੋਨ ਦੇਖਦੇ ਰਹਿੰਦੇ ਆ, ਕੋਈ ਗੱਲਬਾਤ ਨਈ ਕਰਦਾ। ਪਰਿਵਾਰਾਂ ਦੇ ਵਿੱਚ ਏ ਬੜਾ ਫ਼ਰਕ ਪੈ ਰਹਿ ਜਾਂਦਾ ਮੋਬਾਇਲਾਂ ਦੇ ਕਰਕੇ।
ਬੱਚੇ ਪਸੰਦ ਹੀ ਨਹੀਂ ਕਰਦੇ ਕਿ ਸਾਨੂੰ ਕੋਈ ਬੁਲਾਵੇ। ਬਸ ਉਹ ਕਹਿੰਦੇ ਸਾਡੇ ਕੋਲ ਫੋਨ ਹੈਗਾ ਬਸ ਠੀਕ ਆ ਕੋਈ ਰਿਸ਼ਤੇਦਾਰ ਕੋਈ ਬੁਲਾਵੇ ਚਾਹੇ ਨਾ ਬੁਲਾਵੇ ਕੋਈ ਘਰ ਆਇਆ ਨਹੀਂ ਆਇਆ ਬੱਚਿਆਂ ਨੇ ਇਹ ਵੀ ਪਤਾ ਹੁੰਦਾ ਕੋਈ ਆਇਆ ਨਈ ਆਇਆ ਬਸ ਨਮ
ਨਈ-ਨਈ ਬੱਚਿਆਂ ਨੂੰ ਤਾਂ ਹੈ ਹੀ ਨੀ ਵੀ ਕੋਈ ਆਇਆ ਬਸ ਏਨਾਂ ਦੇ ਲਾਗੇ ਕੋਲ ਬੈਠ ਜਾਈਏ ਕੋਈ ਗੱਲਬਾਤ ਕਰ ਲਈਏ। ਆਪੋ ਆਪਣੇ ਫੋਨ ਚਲਾਉਂਦੇ ਰਹਿੰਦੇ ਆ।
ਬਸ ਆਪੋ ਆਪਣੀ ਫੋਨ ਚਲਾਦੇ ਆ ਹੂੰ ਸਾਨੂੰ ਡਿਸਟਰਬ ਨਾ ਕਰੀਓ ਕੋਈ ਆਇਆ ਸਾਨੂੰ ਨਾ ਬੁਲਾਈਓ। ਬਸ ਕੋਈ ਨੀ ਜੇ ਆਣਗੇ ਤੇ ਦੋ ਮ ਬਸ ਨਮਸਤੇ ਕਰਕੇ ਤੇੇ ਚਲੇ ਜਾਣਗੇ ਬਸ।
ਹਾਂਜੀ ਬਸ ਆਪਣਾ ਸਾਈਡ ਤੇ ਫੋਨ ਫੜ ਕੇ ਬਹਿ ਜਾਂਦੇ ਆ।
ਹਾਂਜੀ-ਹਾਂਜੀ ਜਾਂ ਬੈਠ ਜਾਂਦੇ ਫੋਨ ਖੋਲ ਕੇ ਆਪਣਾ ਬਸ ਗੱਲਾਂ ਕਰੋਂ ਫੋਨ ਤੇ ਬਸ।
ਜਿਦਾਂ ਬੱਚੇ ਸ਼ੋਸ਼ਲ ਮੀਡੀਆ ਚਲਾਉਂਦੇ ਆ ਓਦੇ 'ਚ ਵੀਡੀਓ ਬਣਾ-ਬਣਾ ਕੇ ਪਉਂ ਓਨਾਂ ਦੇ ਕਿੰਨੇ ਨੁਕਸਾਨ ਹੁੰਦੇ।
ਹਾਂਜੀ-ਹਾਂਜੀ। ਹਮ ਸਮਝਾਦੇ ਬੱਚਿਆਂ ਨੂੰ, ਕੋਈ ਮਿਸਯੂਜ ਨਾ ਹੋ ਜਾਵੇ ਜਾਂ ਕੁਛ ਨਾ ਹਾਂਜੀ-ਹਾਂਜੀ ਬੱਚੇ ਸਮਝਦੇ ਨੀ ਇਸ ਗੱਲ ਨੂੰ।
ਹਾਂਜੀ ਬੱਚੇ ਨਈ ਸਮਝਦੇ ਬੱਚਿਆਂ ਨੂੰ ਬਹੁਤ ਸਮਝਾਈਦਾ ਏ ਨੀ ਸਮਝਦੇ ਇਸ ਚੀਜ਼ ਨੂੰ।
ਹਾਂਜੀ-ਹਾਂਜੀ ਬਿਲਕੁਲ ਸਹੀ ਗੱਲ ਐ।
ਬਾਕੀ ਇਹ ਵਾ ਕਿ ਨਾ ਤੇ ਮੋਬਾਇਲ ਚੰਗਾ ਵਾ ਕਿਸੇ ਵਾਸਤੇ ਤੇ ਨਾ ਈ ਮਾੜੇ ਹੈਗੇ ਆ।
ਮਾੜੇ ਹੈਗੇ ਆ ਹਾਂਜੀ ਹਾਂ।
ਬੰਦੇ ਤੇ ਨਿਰਭਰ ਕਰਦਾ ਕਿ ਅਵੇਂ ਦੀ ਵਰਤੋਂ ਕਿਸ ਤਰੀਕੇ ਨਾਲ ਕਰਨੀ ਸਹੀ ਤਰੀਕੇ ਨਾਲ ਵਰਤਣਾ ਵਾ ਜਾ ਓਨੂੰ। ਗਲਤ ਤਰੀਕੇ ਨਾਲ ਵਰਤਣਾ ਵਾ।
ਤੇ ਦੂਰ ਬੈਠੇ ਹਾਲ-ਚਾਲ ਦੱਸ ਦਿੰਦੇ ਆ ਕਿਸੇ ਦਾ ਪੁੱਛਣਾ ਹੋਵੇ ਜਾਂ ਦਸਣਾ। ਨਾ ਵੀ ਓ ਦੱਸ ਹੋ ਜਾਂਦਾ ਵਾ ਹਾਂਜੀ ਹੂੰ-ਹੂੰ।
ਜੇੜੈ ਬਾਅਰ ਵਿਦੇਸ਼ਾਂ ਵਿੱਚ ਬੈਠੇ ਆ ਓਨਾਂ ਨਾਲ ਵੀਡੀਓ ਕੋਲ ਕਰਨੀ ਹੋਵੇ ਤਾਂ ਚਲੋ ਮੋਬਾਇਲ ਦੇ ਫਾਇਦੇ ਵੀ ਹੈਗੇ ਆ।
ਪੈਦੇ ਵੀ ਹੈਗੇ ਆ ਹਾਂਜੀ ਇਹ ਤਾਂ ਹੈ ਹੀ ਆ ਹ ਕਿਸੇ ਨੂੰ ਐਮਰਜੈਂਸੀ ਕੁਛ ਪੈ ਜਾਂਦੀ ਐ ਕਿ ਪੈਸੇ ਉਹ ਖਤਮ ਹੋ ਜਾਂਦੇ ਆ ਜਾਂ ਕਿਸੇ ਨੂੰ ਮਿਲਣਾ ਹੋਵੇ ਜਾਂ ਐਡਰੈਸ ਪੁੱਛਣਾ ਹੋਵੇ। ਚਲੋ ਫੋਨ ਤੇ ਇੱਕ ਦੂਜੇ ਨੂੰ ਕੌਲ ਕਰਕੇ ਬੰਦਾ ਪੁੱਛ ਲੈਂਦਾ।
ਹਾਂਜੀ ਅੱਜ-ਕੱਲ ਤਾਂ ਚਲੋ ਇਹ ਵੀ ਹੈ ਜਿੱਦਾਂ ਬਾਹਰ ਜਾਈਦਾ ਕੋਈ ਕਿਸੇ ਟਾਈਮ ਕੈਸ਼ ਪੈਸੇ ਨਈ ਵੀ ਲੈਂ ਚਾਹੀਦੇ ਮੋਬਾਇਾਈਲਾਂ ਨਾਲ ਗੂਗਲ ਪੇ ਹੋ ਜਾਂਦੇ ਓ 'ਚ ਵੀ ਫਾਇਦਾ ਫੈਦਾ ਹੈਗਾ ਮੋਬਾਈਲਾਂ ਦਾ।
ਹਾਂਜੀ-ਹਾਂਜੀ।
ਬਾਕੀ ਆਪਣੇ ਵਰਤਨ ਤੇ ਬਸ ਨਿਰਭਰ ਕਰਦਾ ਨਾ ਕਿੱਦਾਂ
ਬਸ-ਬਸ, ਹਾਂਜੀ-ਹਾਂਜੀ ਕਈ ਏਦਾਂ ਬਿਜੀ ਹੁੰਦੇ। ਸੁਣ ਦਾ ਟਾਈਮ ਈ ਨੀ ਹੁੰਦਾ ਮੇਰੇ ਸਿਸਟਰਲੋ ਓਨੂੰ ਕਹਿੰਦੀ ਤੁਸੀ ਫੋਨ ਨੀ ਕਰਦੇ ਕਹਿੰਦੇ ਮੇਰੇ ਕੋਲ ਟਾਈਮ ਈ ਨੀ ਹੁੰਦਾ। ਫੋਨ ਸੁਣਨ ਵਾਸਤੇ ਕਹਿੰਦੇੇ ਮੇਰੇ ਰਿਸ਼ਤੇਦਾਰ ਬੜੇ ਆਦੇ ਜਾਂਦੇ ਛੁੱਟੀਆ ਕਰਕੇ ਕਹਿੰਦੇ ਕਈ ਕੋਈ ਆ ਜਾਂਦਾ ਕਦੇ ਕਈ ਕਹਿੰਦੇ ਮੇਰਾ ਮੋਬਾਇਲ ਤੇ ਸਾਰਾ ਦਿਨ ਉੱਥੇ ਪਿਆ ਰਹਿੰਦਾ। ਮੈਂ ਸ਼ਾਮੀ ਦੇਖਦੀ ਹਾਂ ਫੇਰ ਜਦੋਂ ਵੇਹਲ ਮਿਲ ਜਾਂਦੀ ਹੈ। ਜਦੋਂ ਫੋਨ ਕਰਾ ਕੋਈ ਓ ਵੀ ਜ਼ਰੂਰ ਕੌਲ ਹੋਵੇ ਫਿਰ ਮੈਂ ਕਰ ਲੈੈਣੀ ਆ ਨਈ ਤਾਂ ਮੈਂ ਓ ਵੀ ਛੱਡ ਦਿੰਨੀ ਆ।
ਹਾਂਜੀ।
ਹੂੰ, ਕਹਿੰਦੀ ਮੇਰੇ ਕੋਲ ਟਾਈਮ ਈ ਨੀ ਹੁੰਦਾ।
ਹਾਂਜੀ। ਪਹਿਲਾਂ ਤੇ ਓ ਕੰਮ-ਕਾਰ 'ਚ ਬਿਜ਼ੀ ਹੁੰਦੇ ਕਈ ਲੋਕ ਨਈ।
ਹਾਂਜੀ-ਹਾਂਜੀ ਓਨਾ ਦੀ ਫੈਮਿਲੀ ਬੜੀ ਵੱਡੀ ਨਾ ਉਹ ਦੇ ਗੈਸਟ ਪੜ੍ਹਿਆਉਂਦੇ ਰਹਿੰਦੇ ਆ ਕਦੀ ਕੋਈ ਆ ਗਿਆ, ਕਦੀ ਕੋਈ ਆ ਗਿਆ। ਮੇਰਾ ਤਾਂ ਟਾਈਮ ਹੀ ਨਹੀਂ ਹੁੰਦਾ ਕਹਿੰਦੇ। ਫੋਨ ਦੇਖਣ ਦਾ ਪ ਰਾਤੀ ਜਦੋਂ ਗਿਆਰਾਂ- ਬਾਰਾਂ ਵਜੇ ਜਦੋਂ ਸੌਣਾ ਉਦੋਂ ਫੋਨ ਫੜਦੀਆਂ ਤੇ ਉਦੋਂ ਦੇਖਦੀਆਂ ਬਸ।
ਹਾਂਜੀ।
ਹੂੰ ਵੀ ਕੋਈ ਜ਼ਰੂਰੀ ਕੋਲ ਹੈ ਤੇ ਕਰਲੋ। ਹਾਂਜੀ- ਹਾਂਜੀ। ਹਾਂਜੀ, ਬਿਲਕੁਲ- ਬਿਲਕੁਲ, ਸਹੀ ਗੱਲ ਹੈ।
ਜਦੋਂ ਕੋਈ ਜ਼ਰੂਰੀ ਕੰਮ ਹੋਵੇ ਕੋਈ ਪੜ੍ਹਾਈ ਕੋਈ ਕਿਸੇ ਚੀਜ਼ ਦੀ ਜਾਣਕਾਰੀ ਲੈਣੀ ਹੋਵੇ, ਫਿਰ ਵਰਤਣਾ ਚਾਹੀਦਾ ਹੈ। ਹਾਂਜੀ।
ਇਸ ਤੇ ਇਹ ਤਾਂ ਹੈ ਹੀਏ। ਬੱਚਿਆਂ ਨੂੰ ਸਮਝਾਈ ਦਾ। ਓਕੇ ਜੀ -ਓਕੇ ਓਕੇ ਜੀ, ਸਤਿ ਸ਼੍ਰੀ ਅਕਾਲ।